ਹੈਲੋ। ‌‌ਸਸ਼ੀ ਕਾਲ ਜੀ।
ਸਸ਼ੀ ਕਾਲ ਜੀ ਕਿਵੇਂ ਓ?
ਵਧੀਆ ਜੀ ਵਧੀਆ। ਤੁਸੀ ਦੱਸੋ ਕਿਵੇਂ ਓ?
ਵਧੀਆ।
ਹੋਰ ਜੀ। ਘਰ ਕਿਵੇਂ ਸਾਰੇ?
ਸਾਰੇ ਵਧੀਆ। ਤੁਸੀ ਦੱਸੋ?
ਵਧੀਆ ਜੀ ਵਧੀਆ। ਹੋਰ ਕੀ ਕਰਦੇ ਸੀ ਜੀ?
ਕੁਛ ਨੀ ਜੀ ਓ
ਤੁਸੀ ਕਰਰੇ ਓ ਜੀ।
ਬਸ ਕੋਛ ਨੀ ਜੀ ਮੈਰਿਜ ਤੇ ਜਾਣਾ ਸੀਗਾ। ਹੁਣ ਮੈਂ ਏ ਸੋਚੀ ਆਂਦੀ ਸੀ। ਵੀ ਸ਼ੋਪ ਪਿੰਗ ਔਨਲਾਈਨ ਕਰਾਂ ਕਿ ਔਫਲਾਈਨ ਕਿਉਂਕਿ ਗਰਮੀ ਬਹੁਤ ਜ਼ਿਆਦਾ ਜਿਹੀ ਆ। ਕੋਈ ਚੀਜ਼ ਵਗੈਰਾ ਖਰੀਦਣ ਨੂੰ, ਬਾਜ਼ਾਰ ਜਾਣ ਨੂੰ ਮਨ ਈ ਨੀ ਕਰਦਾ।
ਹਾਂਜੀ।
ਤੁਸੀਂ ਦੱਸੋ, ਹੁਣ ਮੈਂ ਸ਼ੋਪਿੰਗ ਔਨਲਾਈਨ ਕਰਾਂ ਕਿ ਔਫਲਾਈਨ?
ਵੈਸੇ, ਤਾਂ ਔਨਲਾਈਨ ਵੀ ਵਧੀਆ ਜੀ, ਪਰ ਉਹਦੇ ਵਿੱਚ ਐਂ ਨੀ ਪਤਾ, ਨਾ ਚੀਜ਼ ਵਧੀਆ ਹੋਊਗੀ। ਜਾਂ ਨਹੀਂ ਤੇ ਜਿਹੜੀ ਆਪਾਂ ਬਾਜ਼ਾਰ ਜਾ ਕੇ ਨਹੀਂ ਜਿਹੜੀ ਚੀਜ਼, ਆਪਾਂ ਬਾਜ਼ਾਰ ਜਾ ਕੇ ਲੈ ਕੇ ਕੇ ਆਵਾਂਗੇ। ਉਹ ਆਪਾਂ ਆਪ ਖੁੱਦ ਦੇਖ ਕੇ ਲੈ ਕੇ ਆਵਾਂਗੇ ਨਾ ਜੀ
ਹਾਂਜੀ, ਵੈਸੇ ਤਾਂ ਸਾਡੀ ਗੱਲ ਸਹੀ ਆ ਨਾ। ਵੈਸੇ, ਮੈਂ ਇੱਕ ਮੇਰਾ ਮਨ ਇਹ ਵੀ ਕਹਿੰਦਾ ਸੀਗਾ। ਵੀ, ਜਿਵੇਂ ਹੁਣ ਆਪਾਂ ਅ ਔਨਲਾਈਨ ਸ਼ੋਪਿੰਗ ਕਰਦੇ ਹਾਂ, ਹਨਾ ਵੀ ਉਹਦੇ ਵਿੱਚ ਕੌਈ ਆਪਾਂ ਕੋਈ ਚੀਜ਼ ਆਪਣੇ ਅਹ ਜੇ, ਹੁਣ ਆਪਣੇ ਕੋਲ ਕੋਈ ਚੀਜ਼ ਪਹੁੰਚ ਗਈ ਹਨਾ। ਜੇ ਆਪਣੇ ਉਹ ਚੀਜ਼ ਨਾ ਵੀ ਪਸੰਦ ਹੋਈ ਹਨਾ, ਫਿਰ ਉਹਨੂੰ ਆਪਾਂ ਵਾਪਿਸ ਕਰ ਸਕਦੇ ਹਾਂ। ਸੱਤ ਦਿਨਾਂ ਦੇ ਵਿੱਚ-ਵਿਚ ਰਿਟਰਨ ਕਰ ਸਕਦੇ ਹਾਂ, ਆਪਣੇ ਉਹ ਪੈਸੇ ਵੀ ਵਾਪਿਸ ਕਰ ਦੇਣਗੇ। ਪਰ, ਫਿਰ ਆਂਏ ਸੀ, ਜ਼ੇ ਔਨਲਾਈਨ ਔਫਲਾਈਨ ਸ਼ਾਪਿੰਗ ਕੀਤੀ ਹਨਾ। ਨਾ ਜਾਣੇ ਚਲੋ ਆਪਾਂ ਨੂੰ ਨਾ ਪਤਾ ਲੱਗੇ ਵੀ ਆਹ ਚੀਜ਼ ਕਿਹੋ ਜਿਹੀ ਆ। ਵੀ ਨਹੀਂ ਵਧੀਆ ਹਨਾ ਚਲੋ। ਘਰੇ ਆ ਕੇ ਪਤਾ ਲੱਗੇ, ਫੇਰ ਉਹ ਨਾ ਔਫਲਾਈਨ ਸ਼ੋਪਿੰਗ ਵਾਲੇ ਵਾਪਿਸ ਨੀ ਕਰਦੇ।
ਹਾਂਜੀ, ਉਹ ਵਾਪਿਸ ਨਹੀਂ ਕਰਦੇ। ਹਾਂਜੀ।
ਹਾਂਜੀ। ਤਾਂ ਕਰਕੇ ਮੈਨੂੰ ਇਹ ਹੋ ਰਿਹਾ ਸੀ, ਵੀ ਹੁਣ ਦੋ ਪਾਸੇ ਮਨ ਹੋ ਰਹਾ ਸੀ। ਵੀ ਔਨਲਾਈਨ ਸ਼ੋਪ ਕਰਾ ਕੇ ਔਫਲਾਈਨ ਤੇ ਨਾਲੇ ਚੱਪਲ ਜੋੜਾ ਜਿਹੜਾ ਕੁਛ ਜਿਵੇ ਕੁਛ ਮੰਗਵਾਉਣਾ ਹੈਨਾ, ਉਹ ਔਨਲਾਈਨ ਮੰਗਵਾ ਲੈਂਨੀ ਹਾਂ। ਨਾਲੇ, ਉਹਦੇ ਵਿੱਚ ਡਿਸਕਾਊਂਟ ਹੁੰਦਾ, ਹਾਂਜੀ।
ਹਾਂਜੀ।
ਅਤੇ ਪਹਿਲਾਂ ਵੈਸੇ, ਮੈਂ ਥੋੜ੍ਹੇ ਦਿਨ ਹੋਏ ਆ। ਉਸ ਦਿਨ ਨਾ ਮੈਂ ਜੀਨ ਮੰਗਵਾ ਕੇ ਦੇਖੀ ਸੀ। ਤੇ ਉਹ ਵੀ ਮਤਲਬ ਕਈ ਬਾਜ਼ਾਰਾਂ ਚ ਮੈਂ, ਪਤਾ ਕੀਤੀ ਕਹਿੰਦੇ ਸੀ। ਸੱਤ ਸੌ ਦੀ, ਅੱਠ ਸੌ ਦੀ ਇੱਦਾਂ ਦੀ ਸੀਂ। ਤੇ ਜਦੋਂ ਮੈਂ ਮਤਲਬ, ਵੀ ਮੀਸ਼ੋ ਤੋਂ ਵੈਸੇ, ਮੀਸ਼ੋ ਤੋਂ ਆਡਰ ਕੀਤਾ ਸੀ। ਸ਼ਾਇਦ, ਵੀ ਮਤਲਬ, ਜਦੋਂ ਓਨਲਾਈਨ ਔਡਰ ਕੀਤਾ ਸੀ। ਤਾਂ, ਉਹ ਮੈਨੂੰ ਮਿਲੀ ਦੋ ਸੌ ਪੰਤਾਲੀ ਰੁਪਿਆਂ ਦੀ।
ਹਾਂਜੀ, ਉਹ ਤਾਂ ਕਰਕੇ ਮੈਂ ਕਹਿ ਨੀ ਵੀ ਹਾਂ। ਵੀ ਨਾਲੇ ਤਾਂ ਕਾਫੀ ਪੇਮੈਂਟ ਦਾ ਫ਼ਰਕ ਪੈ ਜਾਂਦਾ ਹੈ ਨਾ।
ਹਾਂਜੀ।
ਤੇ ਨਾਲੇ ਉਹਦੇ ਕੁਆਲਿਟੀ ਪੂਰੀ ਬੈਸਟ ਸੀ, ਜੀ ਕੋਈ ਐਂ ਨਹੀਂ ਸੀ। ਵੀ ਦੋ ਨੰਬਰ ਦੇ ਦੀ ਹੋਏਗੀ ਹਨਾ। ਜਾਂ ਵੀ ਕਈ ਵਾਰ ਪਾਈ ਹੋਈ ਨਾ ਹੋਵੇ। ਇਹ ਪੂਰੀ ਬੈਸਟ ਕੁਆਲਿਟੀ ਸੀਗੀ ਉਹਦੀ।
ਹਾਂਜੀ, ਕਈ-ਕਈ ਵਾਰ ਆ ਵੀ ਜਾਂਦੇ ਕਈ- ਕਈ ਵਾਰ ਤਾਂ ਵਧੀਆ
ਹਾਂਜੀ। ਵੀ ਮੰਨ ਕੇ ਚਲੋ ਹਨਾ ਜਦੋਂ ਆਪਾਂ ਹੁਨ ਕਈ ਵਾਰ ਆਪਾਂ ਇੱਕ ਦੂਸਰੇ ਤੋਂ ਪੁੱਛਨ ਲੱਗ ਜਾਂਨੇ ਆਂ ਵੀ ਔਨਲਾਈਨ ਸ਼ੋਪ ਸੌਪਿੰਗ ਵਦੀਆ ਗੀ ਕੀ ਔਫਲਾਈਨ। ਆਪਾਂ ਨੂੰ ਵੀ ਕਈ ਵਾਰ ਏਹ ਹੋਏਆ ਹੁੰਦਾ ਜਿਵੇਂ ਹੁਨ ਆਪਾਂ ਨੂੰ ਇੱਕ ਅੱਧੀ ਵਾਰ ਕੋਈ ਚੀਜ਼ ਐ ਜਾਂ ਕੋਈ ਵੀ ਪ੍ਰੋਡਕ ਟ ਐ ਨਾ ਆਪਾਂ ਨੂੰ ਨਈਂ ਵਦੀਆ ਮਿਲਿਆ ਹੁੰਦਾ, ਜਿਵੇਂ ਕੋਈ ਚੀਜ਼ ਆਪਾਂ ਨੂੰ ਪੁਰਾਨੀ ਭੇਜ ਦਿੱਤੀਆ ਹੁੰਦੀ ਐ, ਓਦੇ ਕਰ ਕੇ ਵੀ ਆਪਾਂ ਨੂੰ ਐਂ ਜੇ ਹੋ ਜਾਂਦਾ ਵੀ ਹਾਂ ਵੀ ਏ ਔਨਲਾਈਨ ਸ਼ੋਪਿੰਗ ਤਾਂ ਵਦੀਆ ਨੀ ਹੈਗੀ ਹਨਾ। ਵੈਸੇ ਵੀ ਜੇ ਓਹ ਚੀਜ਼ ਨਾ ਵਦੀਆ ਹੋਊਗੀ ਆਪਾਂ ਓਨੂੰ ਰਿਟਰਨ ਵੀ ਤਾਂ ਕਰ ਸਕਦੇ ਆਂ ਨਾ।
ਹਾਂਜੀ।
ਵੀ ਆਪਾਂ ਜੇ ਓਨੂੰ ਰਿਟਰਨ ਕਰਦੋ ਬਸ ਇੱਕ ਆਪਾਂ ਨੂੰ ਐਂਏ ਹੁੰਦਾ ਵੀ ਚਲੋ ਹੁਨ ਵਾਪਸ ਤਾਂ ਕੀ ਕਰਨੀ ਆ ਜ ਜਦੋਂ ਘਰ ਲਿਆਂਦੀ ਹੀ। ਪਰ ਐਂਏ ਹੁੰਦਾ ਵੀ ਹੁਨ ਜਿਵੇਂ ਹੁਨ ਐਨੀ ਗਰਮੀ ਹੋ ਰਈ ਐ ਵੀ ਓਦੇ ਲਈ ਤਾਂ ਆਪਾਂ ਨੂੰ ਔਨਲਾਈਨ ਸ਼ੋਪਿੰਗ ਈ ਵਦੀਆ ਰਏਗੀ ਕਿਓਂਕਿ ਨਾਲੇ ਤਾਂ ਆਪਾਂ ਖੱਜਲ ਖੁਆਰੀ ਤੋਂ ਬਚ ਜਾਵਾਂਗੇ।
ਹਾਂਜੀ।
ਤੇ ਹੁਨ ਨਾਲੇ ਘਰੇਂ ਚੀਜ਼ ਪੌਂਚ ਜੂਗੀ ਨਾਲੇ ਆਪਾਂ ਨੂੰ ਕੋਈ ਕਰਾਇਆ ਪਾੜਾ ਨੀ ਲਗਾਨਾ ਪੈਂਦਾ।
ਹਾਂਜੀ, ਏਹ ਵੀ ਹੈਗੈ।
ਹਾਂਜੀ। ਨਾਲੇ ਤਾਂ ਆਪਨ ਪੂਰਾ ਦਿਨ ਫੁੱਟ ਜੂਗਾ ਸ਼ੋਪਿੰਗ ਕਰਨ ਤੇ ਏਹ ਨਾਲੇ ਇੱਕ ਦਿਨ ਚ ਪੂਰਾ ਸ ਸਮਾਨ ਨਈ ਔਂਦਾ।
ਹਾਂਜੀ।
ਹੋਰ ਜੀ ਤੁਸੀਂ ਦੱਸੋ ਹੁਨ ਮੈਂ ਸ਼ੋਪਿੰਗ ਔਨਲਾਈਨ ਕਰਾਂ ਕੇ ਔਫਲਾਈਨ।
ਔਨਲਾਈਨ ਵੀ ਬੈ ਕੇ ਵਦੀਆ ਜੀ ਵੈਸੇ।
ਹਾਂਜੀ।
ਹਾਂਜੀ।
ਕਿਓਂਕਿ ਜਿਵੇਂ ਆਪਾਂ ਹੁਨ ਔਨਲਾਈਨ ਸ਼ੋਪਿੰਗ ਕਰਦੇ ਆਂ ਓਦੇ ਵਿੱਚ ਆਪਨੇ ਜੇੜੇ ਵੱਡੇ ਬਜ਼ੁਰਗ ਹੁੰਦੇ ਆ ਨਾ ਦਾਦਾ ਦਾਦੀ ਆਪਾਂ ਓਨਾਂ ਨੂੰ ਵੀ ਔਨਲਾਈਨ ਸ਼ੋਪਿੰਗ ਕਰਵਾ ਸਕ ਨਾਲੇ ਆਪਾਂ ਓਨਾਂ ਨੂੰ ਦਖਾ ਸਕਦੇ ਆਂ ਹਨਾ ਕੋਈ ਵੀ ਚੀਜ਼ ਐ ਜਿਵੇਂ ਹਾਂ ਵੀ ਹੁਨ ਆਹ ਚੀਜ਼ ਦਾ ਟਰੈਂਡ ਜ਼ਾਦਾ ਹੋ ਰਿਆ ਗਾ। ਤੁਸੀਂ ਆਹ ਚੀਜ਼ ਖਰੀਦੋ ਹਨਾ ਵੀ ਆਪਾਂ ਨੂੰ ਓਨਾ ਨੂੰ ਓਦਾਂ ਦੀਆਂ ਚੀਜ਼ਾਂ ਦਵਾਈਏ। ਓਨਾਂ ਨੂੰ ਵੀ ਪਤਾ ਲੱਗੇ ਹਨਾ ਵੀ ਹੁਨ ਕਿੱਦਾਂ ਦਾ ਮਾਹੌਲ ਹੈਗਾ ਲੋਕ ਕਿੱਦਾਂ ਦੇ ਕੱ ਕੱਪੜੇ ਪੌਂਦੇ ਆ ਕਿੱਦਾਂ ਦੇ ਜੋੜਾ ਜੁੱਤੀ ਦਾ ਟਰੈਂਡ ਹੈਗਾ। ਵੀ ਓ ਚੀਜ਼ਾਂ ਵੀ ਆਪ ਆਪਾਂ ਓਨਾਂ ਦੀ ਪਸੰਦ ਦੀ ਵੀ ਮੰਗਵਾ ਸਕਦੇ ਆਂ ਜੇੜੇ ਨਈਂ ਬਾਜ਼ਾਰ ਜਾ ਸਕਦੇ ਆ ਨਾ ਨਾਲੇ ਓਨਾਂ ਦਾ ਸ਼ੌਂਕ ਪੂਰਾ ਹੋ ਜਾਵੇ ਵੀ ਹਾਂ ਅਸੀਂ ਆਹ ਚੀਜ਼ ਪੌਨੀ ਸੀਗੀ ਤੇ ਨਾਲੇ ਆਪ ਆਪਾਂ ਨੂੰ ਵੀ ਐ ਨੀ ਹੋਨਾ ਵੀ ਹਾਂ ਵੀ ਪਤਾ ਨੀ ਓਨਾਂ ਤੇ ਪਸੰਦ ਹੋਊਗੀ ਕੇ ਨਈ।
ਹਾਂਜੀ ਹਾਂ।
ਨਾਲੇ ਆਪਾਂ ਨੂੰ ਏਹ ਹੁੰਦਾ ਵੀ ਜਿਵੇਂ ਹੁਨ ਆਪਨੇ ਘਰੇ ਛੋਟੇ ਬੱਚੇ ਹੁੰਦੇ ਆ ਕਈ ਹਨਾ ਵੀ ਓਨਾਂ ਦੇ ਓਨਾਂ ਲਈ ਆਪਾਂ ਕੋਈ ਟੋਆਏ ਵਗੈਰਾ ਲੈਨਾ ਹੁੰਦਾ ਜਾਂ ਕੋਈ ਹੋਰ ਚੀਜ਼ਾਂ ਬਾਈ ਪਰਸ ਵਗੈਰਾ ਡਾਈਪਰਸ ਵਗੈਰਾ ਕੋਈ ਅ ਮਤਲਬ ਕਿੱਟ ਵਗੈਰਾ ਹਨਾ ਜਾਂ ਕੋਈ ਵੀ ਚੀਜ਼ ਮੰਗਵਾਨੀ ਹੁੰਦੀ ਤੇ ਓ ਵਦੀਆ ਮਿਲ ਜਾਂਦੀ ਐ ਮੀਸ਼ੋ ਤੇ ਨਾ ਡਿਸਕਾਊਂਟ ਦਾ ਡਿਸਕਾਊਂਟ ਨਾਲੇ ਆਪਾਂ ਜੇ ਆਪਾਂ ਔਫ ਔਫਲਾਈਨ ਸ਼ੋਪਿੰਗ ਅਤੇ ਉਹੀ ਕਿੱਟ ਹਿਮਾਲਿਆ ਦੀ ਕਿੱਟ ਲਾ ਲਉ ਜਿਵੇਂ ਹੁਣ ਬੱਚੇ ਦੀ ਹੁੰਦੀ ਆ ਉਹ। ਆਪ ਬਸੀ ਜ ਬਾਜ਼ਾਰ ਜਾਵਾਂਗੇ ਬਾਰਾਂ ਤੇਰਾਂ ਸੌ ਦੀ ਦੇਣੀ ਉਦੋਂ ਘੱਟ ਨਹੀਂ ਦੇਣੀ ਉਹਨਾਂ ਨੇ।
ਹਾਂਜੀ।
ਅਤੇ ਜੇ ਆਪਾਂ ਉਹੀ ਆਪਾਂ ਔਨਲਾਈਨ ਸ਼ੋਪਿੰਗ 'ਚ ਲਿਆਵਾਂਗੇ ਤਾਂ ਉਹ ਆਪਾਂ ਨੂੰ ਪੰਜ ਛੇ ਸੌ ਦੀ ਮਿਲ ਜੂਗੀ। ਹ।
ਹਾਂਜੀ।
ਕਿੰਨਾ ਹਾਂ ਕਿੰਨਾ ਡਿਸਕਾਊਂਟ ਮਿਲ ਜਾਂਦਾ ਗਾ।
ਹਾਂਜੀ।
ਹਮ। ਮੰਨ ਕੇ ਚਲੋ ਵੀ ਨਾਲਤੇ ਆਪਾਂ ਉਹੀ ਮਤਲਬ ਉਹੀ ਆਪ ਪ ਘਰੇਲੂਕੇ ਸ਼ੋਪਿੰਗ ਕਰਨ ਲਾਂਗੇ ਲਈ। ਕਿੰਨੀ ਆਪਣੇ ਪੈਸੇ ਦੀ ਬੱਚਤ ਹੋਜੂਗੀ ਨਾਲੇ ਟਾਈਮ ਦੀ ਬੱਚਤ ਨਾਲੇ ਭਾ ਆਪਣੀ ਬਿਮਾਰ ਹੋਣੇ ਕਿਉਂਕਿ ਜੇ ਆਪਾਂ ਬਾਜ਼ਾਰ ਜਾਵਾਂਗੇ ਕਈ ਵਾਰ ਆਪਾਂ ਨੂੰ ਗਰਮੀ ਵਗੈਰਾ ਲੱ ਗੀ ਨਾ ਆਪਾਂ ਮੌਤ ਨਾਲ ਘਰੇ ਬੈਠਾਂਗੇ ਉਹੀ ਚੀਜ਼ ਘਰੇ ਆਊਗੀ ਆਪਣੇ ਆਪ।
ਹਾਂਜੀ।
ਹਾਂ -ਹਾਂ। ਜਿਵੇਂ ਹੁਣ ਟੋਇਜ਼ ਵਗੈਰਾ ਹੁੰਦੇ ਆ ਟੋਇਜ਼ ਵਗੈਰਾ ਵੀ ਬਹੁਤ ਵਧੀਆ ਆਉਂਦੇ ਹੁੰਦੇ ਆ ਮੀਸ਼ੋ 'ਤੇ। ਉਹ ਇਹੋ ਜਿਹੀ ਗੱਲ ਨਹੀਂ ਵੀ ਟੋਇਸ ਨੇ ਵਧੀਆ ਹੁੰਦੇ ਮੇਰਾ ਬੇਟਾ। ਛੋਟਾ ਜਿਹਾਹਾ ਵੀ ਮਤਲਬ ਢਾਈ ਕੁ ਸਾਲ ਦਾ ਅਤੇ ਮੈਂ ਉਹਦੇ ਵੀ ਮਤਲਬ ਖੇਡਾਂ ਹੋਈਆਂ ਬੇਬ ਵਗੈਰਾ ਡਾਈਪਰ। ਇੱਦਾਂ ਦਾ ਕੁਛ ਮੰਗਵਾ ਲੈਂਦੇ ਹੁੰਦੇ ਹ ਕਿੱਟ ਹਿਮਾਲਿਆ ਦੀ ਕਿੱਟ ਤੇ ਸਕੂਲ ਵਾਲਾ ਸਕੂਲ ਵਾਲੀ ਕਿੱਟ ਮੰਗਵਾਈ। ਸੀਗੀ ਪਹਿਲਾਂ ਲੰਚ ਬੋਕਸ ਵ ਹੋਟਲ ਇਦਾ ਦਾ ਸਮਾਨ ਮੰਗਵਾ ਲੈਦੀ ਹੁੰਦੀ ਹਾਂ। ਤੇ ਉਹ ਵੀ ਬਹੁਤ ਡਿਸਕਾਊਟ ਤੇ ਮਿਲਦਾ ਉਹਨਾ ਨੂੰ-
ਤੇ ਓ ਚੀਜਾ ਵੀ ਉਨ੍ਹਾਂਨੂੰ ਕਾਫੀ ਡਿਸਕਾਊਟ ਵੀ ਮਤਲਬ ਆਪਾਂ ਨੂੰ ਰ ਡਿਸਕਾਊਟ ਤੇ ਮਿਲ ਜਾਦੀਆ ਜਿਵੇ ਆਪਾਂ ਕੋਈ ਚੀਜਾ - ਲੀਆਂ ਹੁੰਦੀਆਂ ਹਨਾ ਉਹ ਕੰਪੋ ਲੈਣੀਆਂ ਹੋਣ ਤਾਂ ਓਨਾਂ ਚ ਵੀ ਆਪਾਂ ਨੂੰ ਹਾਫ ਡਿਸ ਡਿਸਕਾਊਟ ਮਿਲ ਜਾਦਾ ਹੁੰਦਾ
ਹੂੰ -
ਹ
ਮਤਲਬ ਜਦੋ ਆਪਾ ਨੂੰ ਹਾਫ ਡਿਸਕਾਊਟ ਮਿਲ ਜਾਦਾ ਓਂਹ ਨਾਲੇ ਆਪਣੇ ਪੈਸੇ ਦੀ ਬੱਚਤ ਹੋ ਜਾਦੀ ਹੈ। ਇਹ ਵਾਲੇ ਟਾਈਮ ਦੀ- ਨਾਲੇ ਕੋਈ ਆਪਾ ਨੂੰ ਵਾਧੂ ਮਤਲਬ ਵੀ ਪਕਾਈ ਨਹੀ ਕਰਨੀ ਪੈਦੀ- ਵੈਸੇ ਸਰਦੀ ਵਗੈਰਾ 'ਚ ਤਾਂ ਜਾਇਆ ਜਾਦਾ ਬਾਜਾਰ ਹਨਾ ਜੀ- ਕੋਈਆ ਹੀ ਨਹੀ ਹੁੰਦਾ ਕਓ ਕਿ ਸਰਦੀ ਵਿਚ ਤਾਂ- ਆਪਾ ਕਿਨਾ ਮਰਜੀ ਤੁਰ ਸਕਦੇ ਹਾਂ ਗਰਮੀ ਸੀਗੀ ਆ ਗਰਮੀ 'ਚ ਨਾ ਹੀ ਤਾਂ ਇਨਾ ਤੁਰਿਆ ਜਾਦਾ ਮੈ ਤੈਨੂੰ ਚੱਕ- ਚੱਕਰ ਵਗੈਰਾ ਆਉਣ ਦਾ ਡਰ ਰਹਿਦਾ ਹੈ। ਗਗਾ।
ਹਾਂਜੀ ਇਨੀ ਸ਼ੋਪਿੰਗ ਵੀ ਮਿਲਦੀ ਫਿਰ ਮੈਰਿਜ ਲਈ ਤਾਂ ਕਾਫੀ ਪੈਦੀ ਹੁੰਦੀ ਆ।
ਹਾਂਜੀ- ਹਾਂਜੀ ਬਾਕੀ- ਵੀ ਐਏ ਹੁੰਦਾ ਵੀ ਗਰਮੀ 'ਚ ਏਨਾ ਤੁਰਿਆ ਵੀ ਨੀ ਜਾਂਦਾ ਬਾਕੀ ਪਾਣੀ ਦੀ ਪਿਆਸ ਲੱਗੀ ਜਾਂ ਲੈਂਦੀ ਐ ਵਾਰੀ-ਵਾਰੀ।
ਹਾਂਜੀ। ਤੇ ਗਰਮੀ 'ਚ ਮਤਲਬ ਵੀ ਗਰਮੀ ਆਪਣ ਏ ਹੁੰਦਾ ਵੀ ਘਰੇ ਬੈਠਣ ਤੋਂ ਸਰ ਜੇ ਤਾਂ ਈ ਵਧੀਆ ਹਗਾ।
ਹਾਂਜੀ।
ਹਾਂਜੀ। ਮਤਲਬ ਆਪਾ ਔਨਲਾਈਨ ਤਾਂ ਵੈਸੇ ਅੱਜ-ਕੱਲ ਤਾਂ ਔਨਲਾਈਨ 'ਚ ਖਾਣ ਪੀਣ ਦਾ ਸਮਾਨ ਕੋਈ ਜਵੈਲਰੀ ਵਗੈਰਾ ਕੁਛ ਵੀ ਲੈ ਲੋ। ਹਨਾ ਕ ਕੋਈ ਵੀ ਚੀਜ ਕੋਈ ਭਾਂਡੇ ਹਾਂਜੀ
ਘਰ ਦਾ ਸਮਾਨ ਵੀ ਸਾਰਾ ਕੁਛ ਮਿਲ ਜਾਂਦਾ ਜੀ ਏਥੇ।
ਹਾਂਜੀ ਔਨਲਾਈਨ ਤਾਂ ਅੱਜ-ਕੱਲ ਸਾਰਾ ਕੁਛ ਵੀ ਮਿਲ ਜਾਂਦਾ ਹੈਨਾ। ਪੈਲਾਂ ਨੀ ਸੀਗੀਆਂ ਪੈਲਾਂ ਫੇਰ ਹੁਨ ਆਪਾ ਨੂੰ ਸਪੈਸ਼ਲ ਜਾਣਾ ਪੈਦਾ ਬਜਾਰ ਫਿਰ ਚੀਜ ਲਿਆਉਣੀ ਪੈਂਦੀ। ਫੇਰ ਘਰੇ ਦੇਖਦੇ ਹੁਨ ਅੱਜ-ਕੱਲ ਤਾਂ ਸਾਰਾ ਕੁਛ ਔਨਲਾਈਨ ਫੋਨਾ ਤੇ ਈ ਮਤਲਬ ਆਈ ਜਾਂਦਾ।
ਹਾਂਜੀ।
ਹਾਂਜੀ ਪੈਲਾਂ ਤੁਆਨੁ ਪੈਲਾਂ ਚਾਰ ਦਿਨ ਗੇੜੇ ਕੱਤਨੇ ਪੈਂਦੇ ਬਾਜਾਰ ਫੇਰ ਓ ਚੀਜ਼ ਲਿਆਉਂਦੇ ਫੇਰ ਕਿਤੇ ਘਰੇ ਓਹ ਕਰਦੇ
ਹਾਂਜੀ।
ਹਾਂ ਜੀ ਅੱਜ-ਕੱਲ ਤਾਂ ਬੋਹਤ ਆਸਾਨ ਹੋ ਗਿਆ ਪੈਲਾਂ ਨਾਲੋ ਸਾਰਾ ਕੁਛ। ਹਾਂਜੀ। ਬਾਕੀ ਸਰੀਰ ਨਾਲੇ ਆਪਾਂ ਓਹੀ ਚੀਜ ਤਾਂ ਆਪੋ ਆਪ ਪਸੰਦ ਕਰਕੇ ਓ ਕਰਦੇ ਹੁੰਨੇ ਜੀ। ਚਲੋ ਆਪਾਂ ਬਾਲਾ ਨੀ ਕੈਂਦੇ ਨਾ ਚਲੋ ਇੱਕ ਅਧੀ ਵਾਰ ਹੋ ਜਾਂਦਾ ਜਿਵੇ ਕੋਈ ਕਲਰ ਵਗੈਰਾ
ਹਾਂਜੀ ਪੈਲੀ-ਪੈਲੀ ਵਾਰ ਪੈਲੀ-ਪੈਲੀ ਵਾਰ ਏਦਾ ਹੁੰਦਾ ਜੀ ਮਨ 'ਚ। ਵੀ ਖਰਾਬ ਨਾ ਏਦਾਂ ਨਾ ਹੋਏ। ਕਿਉਂਕਿ ਆਪਾਂ ਨੂੰ ਘੱਟ ਆਉਂਦੀ ਹੁੰਦੀ ਐ ਨਾ ਐਪ ਚਲੋਣੀ ਕੋਈ ਵੀ।
ਅ ਹਾਂਜੀ ਹਾਂਜੀ, ਬੀ ਅਪਾਂ ਨੂੰ ਏਹੀ ਹੁੰਦੈ ਵੀ ਹਾਂਜੀ।
ਹਾਂਜੀ।
ਹਾਂਜੀ। ਤੇ ਵੀ ਆਪਾਂ ਨੂੰ ਮਤਲਬ ਏਹੀ ਹੁੰਦਾ ਬੀ ਕਈ ਐ ਕਲਰ ਵਗੈਰਾ ਨਾ ਐਦਾ ਨ ਬੀ ਅ ਲੈ ਜੇ ਹੈਨਾ ਜਾਂ ਬੀ ਕੋਈ ਕੱਪੜਾ ਨਾ ਮਾੜਾ ਨਿਕਲ ਆਵੇ ਵੈਸ ਤੇ ਓ ਕੱਪੜੇ ਦੀ ਬੈਸਟ ਕੁਆਲਿਟੀ ਹੁੰਦੀ ਐ ਐਦੇ ਵਿੱਚ ਜਿਮੇਂ ਹੁਨ ਕੋਈ ਕੱਪੜਾ ਲਿਖਿਆ ਹੁੰਦਾ। ਹਨਾ ਜੇੜਾ ਓ ਸੇਮ ਕੱਪੜਾ ਈ ਆਣ ਲਗ ਜਾਂਦਾ, ਕੁਛ ਉਨਾ ਨੇ ਲਿਖਿਆ ਹੁੰਦਾ, ਚਲੋ ਹੁਨ ਤਾ ਜੇ ਅਪਾਂ ਦਾਸ ਕੱਪੜੇ ਮੰਗਵੋਣੇ ਓਹ ਚੋਂ ਇੱਕ ਏਹੇ ਜਾ ਨਿਕਲ ਜੇ ਵੈਸੇ ਤਾਂ ਨਈ ਤਾਂ ਸ ਦਸ ਚ ਅੱਠ ਤਾਂ ਸਹੀ ਹੁੰਦੇ ਆ, ਇੱਕ-ਦੋ ਨੂੰ ਛੱਡ ਕੇ।
ਹਾਂਜੀ।
ਹਾਂਜੀ। ਹੋਰ ਜੀ।
ਠੀਕ ਏ, ਹੋਰ ਸੁਣਾਓ?
ਹੋਰ ਵਧੀਆ ਜੀ ਬਸ। ਮੈਨੂੰ ਐਦੇ ਸੀ ਮੈਂ ਚਲੋ ਦੀਦੀ ਤੋਂ ਰੈਅ ਲੈ ਕੇ ਦੇਖ ਲੈਂਣੀ ਆ ਵੀ ਕਿਵੇਂ ਔਨਲਾਈਨ ਸ਼ੋਪਿੰਗ ਕਰਾਂ ਕੇ ਔਫਲਾਈਨ।
ਹਾਂਜੀ ਔਨ ਲਾਈਨ ਈ ਕਰ ਲੇ ਤੂੰ।
ਹਾਂਜੀ- ਹਾਂਜੀ।
ਹਾਂਜੀ।
ਠੀਕ ਐ ਜੀ ਚਲੋ। ਠੀਕ ਹੈ ਜੀ, ਸਸ ਸੀ ਕਾਲ ਜੀ।
ਓਕੇ ਜੀ ਫੇਰ।
ਓਕੇ ਜੀ ਓਕੇ।